ਹੈਲੋ, ਹੈਲੋ ਜੀ।ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਬਸ ਵਧੀਆ, ਤੁਸੀਂ ਦੱਸੋ? ਮੈਂ ਕਿਹਾ, ਵਧੀਆ, ਤੁਸੀਂ ਦੱਸੋ।
ਹਾਂਜੀ, ਠੀਕ ਹ ਜੀ।ਮੈਂ ਕਿਆ ਸਾਡਾ ਅੱਜ ਦਾ ਟੋਪਿਕ ਹੈਗਾ ਪਰਿਵਾਰ।
ਅੱਛਾ ਜੀ।
ਤੇ ਤੁਸੀਂ ਸਾਨੂੰ ਆਪਣੇ ਪਰਿਵਾਰ ਵਾਰੇ ਕੁਝ ਦੱਸੋਗੇ?
ਹਾਂਜੀ-ਹਾਂਜੀ।ਮੇਰੇ ਪਰਿਵਾਰ ਵਿੱਚ ਚਾਰ ਲੋਕ -ਨੇ, ਮੈਨੂੰ ਮਿਲਾ ਕੇ-ਮੰਮਾ, ਪਾਪਾ, ਮੇਰਾ ਭਰਾ ਤੇ ਮੈਂ।
ਅੱਛਾ ਜੀ।
ਹਾਂਜੀ, ਮੇਰਾ ਭਰਾ ਵੱਡਾ ਹ ਮੇਰੇ ਤੋਂ ਚਾਰ ਸਾਲ।
ਅੱਛਾ ਜੀ।
ਮੈਂ ਛੋਟੀਆ‌ਂ ਉਹਦੇ ਕੋਲ, ਤੇ ਬਾਕੀ ਮੰਮਾ-ਪਾਪਾ।
ਅੱਛਾ ਜੀ, ਠੀਕ ਹੈ ਜੀ‌। ਹਾਂਜੀ, ਸਾਡਾ ਵੀ ਪਰਿਵਾਰ ਬਹੁਤ ਵੱਡਾ ਏ, ਹਾਂ।
ਅੱਛਾ ਜੀ।
ਅਸੀਂ ਹੈਗੇ ਆਂ ਪੰਡ ਬ੍ਰਰ ਨੇ ਤੇ ਦੋ ਸਿਸਟਰ ਨੇ। ਤੇ ਮੈਂ, ਮੈਂ ਸਭ ਤੋਂ ਛੋਟੀ ਆ।ਸੁਣ ਕੇ ਅਜੀਬ ਜਿਹਾ ਲੱਗਿਆ ਹੋਣਾ ਕਿ ਅੱਜ ਕੱਲ ਐਡੇ ਵੱਡੇ ਫੈਮਲੀ ਹੁੰਦੀ ਆਂ ਤਾਂ ਨਹੀਂ ਹੈਗੀਆਂ ।
ਹਾਂਜੀ-ਹਾਂਜੀ।
ਤੇ ਹਾਂ ਬਹੁਤ ਵਧੀਆ ਪਰਿਵਾਰ ਹੈ। ਤੇ ਸਾਰੇ ਹੀ ਵਿਆਹੇ ਹੋਏ ਨੇ। ਤੇ ਅੱਗੋਂ ਬਟੇ ਵੀ ਨੇ, ਹਾਂਜੀ। ਤੇ ਦੋ ਦੋ ਸ ਜਿਹੜੀਆਂ ਸਿਸਟਰ ਨੇ ਉਹ ਮੈਰਿਡ ਨੇ ਜਲੰਧਰ। ਤੇ ਹਾਂ ਬਹੁਤ ਵਧੀਆ ਪਰਿਵਾਰ ਹੈ। ਉਹਨਾਂ ਦਾ ਆਪਣਾ ਪੈਲਸ ਹੈ ਤੇ ਆਪਣੀ ਕਰਿਆਨਾ ਸ਼ੋਪ ਹੈ। ਤੇ ਡੀਪੂ ਵਗੈਰਾ ਉਹਨਾਂ ਦਾ, ਤੇ ਜਿਹੜੇ ਅਸੀਂ ਇੱਥੇ ਰਹਿੰਦੇ ਆਂ ਚਾਰ ਇਹਨਾਂ 'ਚੋਂ ਇੱਕ ਯੂਕੇ ਰਹਿੰਦੇ ਨੇ। ਫੈਮਿਲੀ ਨਾਲ, ਤੇ ਬਾਕੀ ਤਿੰਨ ਜਿਹੜੇ ਆ ਉਹ ਖੇ ਖੇਤੀਬਾੜੀ ਦਾ ਕੰਮ ਕਰਦੇ ਨੇ, ਹਾਂਜੀ, ਹਾਂਜੀ। ਤੇ ਹੋਰ ਤੁਸੀਂ ਸੁਣਾਓ ਕਿਸ ਤਰ੍ਹਾਂ ਤੁਹਾਡੇ ਮੰਮੀ ਪਾਪਾ ਕੀ ਕਰਦੇ ਨੇ?
ਤੇ ਤੁਸੀਂ ਕੀ ਕਰਦੇ ਹੋ? ਮੇਰੇ ਪਾਪਾ ਸ਼ੀਸ਼ੇ ਦਾ ਕੰਮ ਕਰਦੇ ਐ। ਅੱਛਾ ਜੀ। ਠੀਕ ਹੈ ਜੀ। ਓਕੇ, ਠੀਕ ਹੈ ਜੀ ਬਹੁਤ ਵਧੀਆ।
ਮੈਂ ਸਟੱਡੀ ਕਰ ਰਹੀ ਹਾ
ਅੱਛਾ ਜੀ। ਠੀਕ ਆ ਜੀ ਤੇ ਤੇ ਬ੍ਰਦਰ ਅੱਛਾ ਜੀ।
ਮੇਰੀ ਫਿਰ ਡਿਗਰੀ ਖਤਮ ਹੋ ਜਾਣੀ ਐ। ਮੇਰਾ ਬਰਦਰ ਮੋਬਾਇਲ ਦਾ ਕੰਮ ਕਰਦਾ ਐ।
ਅੱਛਾ ਜੀ। ਠੀਕ ਹੈ ਜੀ, ਹਾਂਜੀ। ਜਿੱਦਾਂ ਅੱਜ ਕੱਲ ਨਾ ਸੁਣਨ 'ਚ ਆਇਆ ਕਿ ਜਿਸ ਤਰ੍ਹਾਂ ਲੋਕੀ ਕਹਿੰਦੇ ਨੇ ਕਿ ਛੋਟਾ ਪਰਿਵਾਰ ਵਧੀਆ ਰਹਿੰਦਾ, ਛੋਟਾ ਪਰਿਵਾਰ ਵਧ ਵਧੀਆ ਰਹਿੰਦਾ। ਤੁਹਾਨੂੰ ਕਿੱਦਾਂ ਦਾ ਪਰਿਵਾਰ ਚੰਗਾ ਲੱਗਦਾ ਵੱਡਾ ਕਿ ਛੋਟਾ
ਹਾਂਜੀ, ਪੈਹਿਲੇ ਜਿਦਾਂ ਆਪਾਂ ਇਕੱਠੇ ਰਹਿੰਦੇ ਸੀ।ਅੱਛਾ ਜੀ। ਚਾਚੂ ਚਾਚੀ, ਦਾਦੀ ਵਗੈਰਾ ਸਾਰੇ ਇਕੱਠੇ ਹੀ ਰਹਿੰਦੇ ਸੀ। ਹਾਂਜੀ। ਫੇਰ ਉਸ ਤੋਂ ਬਾਅਦ ਜਿੱਦਾਂ ਸੇਲ ਕਰਤੀ ਆਪਾਂ।ਅੱਛਾ ਜੀ। ਅੱਛਾ ਜੀ।
ਹਾਂਜੀ ਬਟ ਪਹਿਲਾਂ ਚਲੋ ਜ਼ਿਆਦਾ ਵਧੀਆ ਲੱਗਦਾ ਸੀ ਜਿੱਦਾਂ ਪੂਰਾ ਪਰਿਵਾਰ ਇਕੱਠਾ
ਹਾਂਜੀ, ਹਾਂਜੀ, ਹਾਂਜੀ ਇਹ ਤੇ ਗੱਲ ਹਾਂਜੀ। ਹਾਂਜੀ ਇਹ ਗੱਲ ਹੈਗੀ ਹੈ ਫਿਰ ਸਮੇਂ ਦੇ ਨਾਲ ਨਾਲ ਸਭ ਕੁੱਛ ਬਦਲ ਜਾਂਦਾ ਬੱਚੇ ਵੱਡੇ ਹੋ ਜਾਂਦੇ ਨੇ। ਤੇ ਹਨਾ ਪ੍ਰਾਈਵੇਸੀ ਮੰਗਦੇ ਨੇ ਅੱਜ ਕੱਲ ਬੱਚੇ ਆਪਣੀ। ਇਹ ਤਾਂ ਗੱਲ ਹੈਗੀ ਆ ਇਸ ਗੱਲ ਨੂੰ ਤਾਂ ਮੈਂ ਵੀ ਮੰਨਦੀ ਹਾਂ। ਪਰ ਤਾਂ ਇੱਦਾਂ ਮੈਨੂੰ ਤਾਂ ਵੱਡੇ ਪਰਿਵਾਰ ਚ ਹੀ ਲੱਗਦਾ ਜਿੱਦਾਂ ਹੁਣ ਅਸੀਂ ਇੱਥੇ ਤਿੰਨ ਪਰਿਵਾਰ ਰਹਿੰਦੇ ਹ ਨਾ ਇਕੱਠੇ। ਤਾਂ ਵਿੱਚੋਂ ਕੋਠੀਆਂ ਸੀ ਤਿੰਨ ਨਾਲ ਨਾਲ ਬਣਾਈਆਂ ਹੋਈਆਂ ਤੇ ਗੇਟ। ਵੱਡੇ ਵੀ ਲੱਗੇ ਹੋਏ ਨੇ ਪਰ ਅਸੀਂ ਵਿਹੜੇ ਦੇ ਵਿੱਚ ਛੋਟੇ ਗੇਟ ਰੱਖੇ ਹੋਏ ਨੇ। ਦੂਜੇ ਦੇ ਘਰ ਆਉਣ ਜਾਣ ਵਾਸਤੇ ਕਿ ਜਿੱਦਾਂ ਹੁਣ ਜਿਹੜਾ ਕਿ ਬਾਹਰ ਦਾਰ ਆਉਂਦਾ ਉਹਨੂੰ ਵੀ ਕੋਈ ਇਹ ਨੀ ਹੁੰਦਾ ਕਿ ਮੈਂ ਇੱਥੋਂ ਘੁੰਮ ਕੇ ਉੱਪਰ ਦੀ ਜਾਵਾਂਗੀ ਜਾਂ ਕਿੱਦਾਂ। ਵਿੱਚੋਂ ਹੀ ਨਿਕਲ ਜਾਂਦੇ ਨੇ ਵਿੱਚੋਂ ਹੀ ਸਾਰਾ ਪਰਿਵਾਰ ਇਕੱਠਾ ਹੋ ਕੇ ਪਹਿਲੇ ਬਹਿ ਜਾਂਦੇ ਹਾਂ ਚਾਹ ਪਾ ਪ ਲੈਂ ਹ ਫਿਰ ਦੂਸਰੇ ਘਰ ਆ ਜਾਂ ਹਾਂ ਦੂਸਰੇ ਘਰ ਫਿਰ ਤੀਸਰੇ ਘਰ ਚੱਲ ਜਾਂਦੇ ਹਾਂ ਵਿੱਚੋਂ ਵਿਚੇ ਦਰਵਾਜ਼ੇ ਚ ਕਿਸੇ ਨੂੰ ਪਤਾ ਵੀ ਨੀ ਲੱਗਦਾ। ਤੇ ਇਹ ਮਾਹੌਲ ਤਾਂ ਸਾਡੇ ਦੇਖ ਕੇ ਸਾਰੇ ਲੋਕ ਹੀ ਬਹੁਤ ਖੁਸ਼ ਹੁੰਦੇ ਨੇ ਕਹਿੰਦੇ ਕਿ ਇਹਨਾਂ ਦੇ ਘਰ ਦੇ ਵਿੱਚ ਕਿੰਨਾ ਵਧੀਆ ਮਾਹੌਲ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਆਇਆ ਕੌਣ ਗਿਆ। ਕਿੱਧਰ ਚਲੇ ਗਏ ਨੇ ਸਾਰੇ ਕੋਈ ਕੋਈ ਗੈਸਟ ਵਾਲੇ ਪਤਾ ਨਹੀਂ ਲੱਗਦਾ ਕਿਉਂਕਿ ਇੱਕ ਘਰ ਚ ਬੜੇ ਤੇ ਫਿਰ ਤਿੰਨਾਂ ਘਰਾਂ ਚ ਉਹ ਵੀ ਜਾਣਾ ਹੀ ਜਾਣਾ ਉਹਨਾਂ ਨੇ ਹਨਾ ਤੇ ਅਸੀਂ ਪਿੰਡ ਵਿੱਚ ਰਹਿੰਦੇ ਹਾਂ ਨਾ ਅਤੇ ਤਾਂ ਕਰਕੇ ਸਾਡਾ ਇੱਦਾਂ ਦਾ ਪਰਿਵਾਰ ਹੈ ਅਤੇ ਮਜ਼ਾ ਤੇ ਤਾਂ ਹੀ ਆਉਂਦਾ ਕਿ ਜੇ ਅਸੀਂ ਜਨਾ ਸਾਡਾ ਕੱਠ ਐ ਤੇ ਅਸੀਂ ਆਪਣੇ ਮੂੰਹ ਕੀ ਸਿਫਤ ਕਰਨੀ ਲੋਕ ਕੇਨ ਕੀ ਵਾਕਿਆ ਸਈ ਗਲ ਇਹਨਾਂ ਦਾ ਪਰਿਵਾਰ ਪਰਿਵਾਰ ਹੈ।
ਹਾਂਜੀ-ਹਾਂਜੀ।
ਹੋਰ ਤੁਹਾਡੇ ਕਿੱਦਾਂ ਪਰਿਵਾਰ ਚ ਕਦੋਂ ਇਕੱਠੇ ਹੁੰਦੇ ਨੇ ਕੋਈ ਪ੍ਰੋਗਰਾਮ ਵਗੈਰਾ ਤੇ ਇਕੱਠ ਠੇ ਹੁੰਦੇ ਹੋਨੇ ਨੇ ਸਾਰੇ ਈ।
ਹਾਂਜੀ-ਹਾਂਜੀ ਵੈਸੇ ਚਲੋ ਆਪਾਂ ਜਾਂਦੇ ਰਹੀ ਦਾ ਉੱਧਰ ਉਹ ਵੀ ਆ ਜਾਂਦੇ ਬੱਚੇ ਉੱਧਰੋਂ ਸਾਡੀ ਛੱਤ ਇਕੱਠੀ ਹੈਗੀ ਐ ਨਾ।
ਅੱਛਾ ਜੀ ਸਾਡੇ ਵਾਂਗੂ ਈ ਐ ਫੇਰ ਤਾਂ।
ਹਾਂਜੀ ਛੱਤ ਸਾਡੀ ਇਕੱਠੀ ਹੈਗੀਏ ਬਸ ਅੰਦਰ ਹੀ ਮਤਲਬ ਇੱਕ ਮਤਲਬ ਦੀਵਾਰ ਪਾਈ ਹੋਈ ਐ ਵਿੱਚ ਜੀ, ਘਰ ਦਾ ਨੰਬਰ ਵੀ ਸਾਡਾ ਸੇਮ ਈ ਹੈਗਾ ਦੋਨਾਂ ਦਾ।
ਅੱਛਾ ਜੀ ਠੀਕ ਹੈ ਜੀ।
ਤੇ ਬਾਕੀ ਸਾਡਾ ਪਹਿਲੇ ਘਰ ਬੋਤ ਵੱਡਾ ਹੁੰਦਾ ਸੀ ਅਮਰੂਦ ਦਾ ਪੇੜ ਲੱਗਾ ਹੁੰਦਾ ਸੀ ਸਾਰੇ ਪਰਿਵਾਰ ਨੇ ਇਕੱਠੇ ਬੇਹਨਾ ਮਰੁ ਰੂਦ ਖਾਨੇ ਬਗੀਚਾ ਬੜਾ ਹੁੰਦਾ ਸੀ ਸਾਡੇ
ਅੱਛਾ ਜੀ।
ਹਾਂਜੀ ਬਟ ਜਦੋਂ ਹੁਨ ਘਰ ਹੋਇਆ ਫੇਰ ਉਸ ਤੋਂ ਬਾਅਦ ਸਭ ਕੁਛ ਚੇਂਜ ਈ ਹੋ ਗਿਆ।
ਹਾਂ ਉਹ ਤੇ ਗੱਲ ਹੈ ਇੱਕ ਛੋਟੀ ਜਿਹੀ ਦੀਵਾਰ ਨਾਲ ਹੀ ਦੇਖਲਓ ਕਿੰਨਾ ਫ਼ਰਕ ਪੈ ਗਿਆ ਹੇਨਾ। ਨਾ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਓ ਬੀ ਕਿੰਨਾ ਵਧੀਆ ਮਾਹੌਲ ਸ ਤੇ ਚਲੋ ਮਾਹੌਲ ਤਾਂ ਹੁਨ ਵੀ ਵਧੀਆ ਹੀ ਹੋਏਗਾ ਕੋਈ ਐਡੀ ਗੱਲ ਨਹੀਂ ਗੀ ਤਾਂ, ਹੇਨਾ ਸਿਰਫ ਇੱਕ ਉਹਦੇ ਕਰਕੇ ਹੀ ਛੋਟੀ ਜਿਹੀ ਇੱਟ ਕਰਕੇ ਹੀ ਹਨਾ ਕਿੰਨਾ ਹੋ ਗਿਆਂ ਘਰ ਦੇ ਵਿੱਚ ਹੇਨਾ ਹਾਂ। ਚਲੋ ਕੋਈ ਨੀ ਦਿਲਾਂ ਚ ਪਿਆਰ ਚਾਹੀਦਾ ਐ, ਹਾਂ ਚਲੋ ਕੋਈ ਗੱਲ ਨਹੀਂ। ਹਰ ਇੱਕ ਦਾ ਆਪਣਾ ਆਪਣਾ ਹੁੰਦਾ ਵੇ, ਚਲੋ ਏਡੀ ਨੀ ਕੋਈ ਗੱਲ ਹੈਗੀ। ਤੇ ਮੇਰੇ ਆਪਨੇ ਬੇਟੇ ਬਾਹਰ ਗਏ ਹੋਏ ਨੇ, ਤੇਨ ਬੇਟੇ ਮੇਰੇ ਬਾਹਰ ਨੇ। ਤੇ ਹਾਂਜੀ ਇੱਕ ਬੇਟਾ ਮੇਰੇ ਕੋਲ ਰਹਿੰਦਾ।
ਅੱਛਾ ਜੀ।
ਹਾਂਜੀ, ਇਹ ਇੱਥੇ ਕੰਪਿਊਟਰ ਕੋਰਸ ਕਰਦਾ, ਅਤੇ ਨਾਲ ਆਪਣੇ ਖੇਤੀਬਾੜੀ ਦਾ ਕੰਮ ਕਰਦਾ ਟਰੈਕਟਰ ਵਗੈਰਾ ਰੱਖੇ ਹੋਏ ਨੇ, ਹਾਂਜੀ ਇਥੇ ਹੈ ਹਾਂਜੀ ਅਤੇ ਜਿਹੜੇ ਬਾਹਰ ਨੇ, ਉਹ ਆਪਣਾ ਉਹ ਵੀ ਉੱਥੇ ਹੀ ਕੰਮ ਕਰਦੇ ਨੇ। ਹੈਂ ਇੱਥੇ ਵੀ ਇਹੀ ਕੰਮ ਉੱਥੇ ਵੀ ਬਾਹਰ ਵੀ ਇਹੀ ਕੰਮ ਆ ਇਹ ਵੀ ਬੱਚਿਆਂ ਨੂੰ ਸੰ ਸੰਤੁਸ਼ਟੀ ਨਹੀਂ ਹੈਗੀ ਜਾਣਾ ਆ ਟੈਗ ਏ ਇੱਕ ਬਾਹਰ ਦਾ
ਹਾਂਜੀ-ਹਾਂਜੀ ਬਟ ਅੱਜ ਕਲ ਇਹ ਵੀ ਹੋ ਜਾਂਦਾ ਨਾ ਕਿ ਓਪਰਚੁਨਿਟੀ ਬਾ ਬੋਤ ਵਧੀਆ ਮਿਲ ਜਾਂਦੀਆਂ ਪੈਸੇ ਓਨੇ ਅੱਛੇ ਮਿਲ ਜਾਂਦੇ ਨਾਲੇ ਮਾਹੌਲ ਅੱਜ ਕੱਲ ਇੰਡੀਆ ਦਾ ਇੰਨਾ ਖ਼ਰਾਬ ਹੋਇਆ ਪਿਆ ਕੇਂਦੇ ਸੇਫ ਕਿ ਨਹੀਂ ਹੈਗਾ ਮਾਹੌਲ ਨਾ ਮੁੰਡਾ ਫੇਰ ਕੇਨਾ ਕੁੜੀਆਂ
ਨਾ ਕੁੜੀਆਂ ਸੇਫ ਐ ਇਹ ਤੇ ਗੱਲ ਹੈਗੀ। ਹਾਂਜੀ, ਹਾਂ ਚਲੋ ਕੋਈ ਨੀ। ਹੋਰ ਤੁਹਾਡੇ ਭੂਆ ਜੀ ਵਗੈਰਾ, ਤਾਇਆ ਜੀ, ਚ ਚਾਚਾ ਜੀ ਤੁਹਾਡੇ ਹੈਗੇ ਹੇਨਾ। ਭਾਜੀ ਵਗੈਰਾ ਹੈਗੇਏ?
ਹਾਂਜੀ-ਹਾਂਜੀ ਭੂਆ ਜੀ ਹੈਗੇ ਆ ਉਹ ਲੁਧਿਆਣੇ ਉਹਨਾਂ ਦਾ ਵਿਆਹ ਹੋਇਆ ਸੀ।
ਅੱਛਾ-ਅੱਛਾ ਜੀ ਉਹਨਾਂ ਦੇ ਬੱਚੇ ਹੋਣੇ ਆ?
ਹਾਂਜੀ-ਹਾਂਜੀ ਉਹ ਉਹਨਾਂ ਦੋਨੋ ਬੱਚੇ ਬਾਹਰ ਹੈਗੇਏ ਨੇ ਤੇ ਅੱਗੇ ਹਰ ਛੁੱਟੀਆਂ ਨੇ ਉਹਨਾਂ ਨੇ ਆਂਣਾ ਰਹਿ ਕੇ ਜਾਣਾ ਪੰਦਰਾਂ ਵੀਹ
ਹਾਂ ਉਹ ਸਮਾਂ ਫੇਰ ਬ ਬੜਾ ਵਧੀਆ ਲੱਗਦ ਦਾ ਜਦੋਂ ਕੋਈ ਆਉਂਦਾ ਨਾ ਘਰ ਆਪਣੀ ਹੇਨਾ ਜ਼ਾਂ ਜਦੋਂ ਅਸੀਂ ਜਾਂਨੇ ਆ।
ਹਾਂਜੀ-ਹਾਂਜੀ ਉਹ ਦੋਨੋ ਹੀ ਹੁਨ ਬਾਹਰ ਹੈਗੇ ਆ ਕੀ ਕਹਿੰਦੇ ਉਹਨਾਂ ਨੂੰ ਚਾਰ ਸਾਲ ਹੋ ਈ ਗਿਆ ਹੁੰਨ ਗਏ ਨੂੰ ਹੁਣ ਸ਼ਾਇਦ ਆ ਜਾਨ ਕਹਿੰਦੇ ਜਦੋਂ ਪੀ ਆਰ ਹੋ ਜਏ ਨਾ ਫੇਰ ਆ ਜਾਇਦਾਏ ਇੱਕ
ਹਾਂ ਮੇਰੇ ਵੀ ਤਿੰਨੇ ਬੇਟਿਆਂ ਵਿੱਚੋਂ ਕੋਈ ਨਾ ਕੋਈ ਆ ਚਲੇ ਜਾਂਦਾ ਤੇ, ਫਿਰ ਪਤਾ ਨਹੀਂ ਲੱਗਦਾ ਦਿਨ ਕਿੱਥੇ ਚੜ੍ਹ ਗਈ, ਰਾਤ ਕਿੱਥੇ ਪੈ ਗਈ । ਮੰਮਾ ਆਹ ਕਰਲੋ, ਮੰਮੀ ਆਹ ਬਣਾ ਲਓ, ਪਤਾ ਹੀ ਨਹੀਂ ਲੱਗਦਾ ਫੈਮਲੀ ਦੇ ਵਿੱਚ ਤੇ ਦੇਖਲੋ ਅਸੀਂ ਹੈ ਭਾਵਾਂ ਅਸੀਂ ਦੇਖਲੋ ਅਲੱਗ- ਅਲੱਗ ਰਹਿੰਦੇ ਹਾਂ । ਤੇ ਕੋਈ ਇਹ ਨੀ ਕੀ ਤਾਇਆ, ਚਾਚਾ ਨੀ ਕਿਸੇ ਨੂੰ ਵੀ ਕੋਈ ਕਹਿੰਦੇ, ਬੱਚੇ ਸਾਰਿਆਂ ਨੂੰ ਮੰਮੀ ਆਪਣੇ ਮੰਮਾ ਦਾ ਨਾਮ ਨੀ ਲੈਣਾ ਬਾਕੀਆਂ ਨੂੰ ਜਿਸ ਤਰ੍ਹਾਂ ਵੱਡਾ ਜਿਹੜੇ ਉਹਨਾਂ ਦਾ ਨਾਮ ਲੈ ਕੇ ਪਿੱਛੇ ਮੰਮਾ ਕਹਿਣਾ, ਮੰਮਾ ਏਦਾਂ ਗੱਲ ਸੁਣੋ ਮੰਮਾ ਏਦਾਂ, ਪਾਪਾ ਏਦਾਂ। ਤੇ ਇਹ ਵੀ ਮੈਨੂੰ ਬੜਾ ਵਧੀਆ ਲੱਗਦਾ, ਮਾਹੌਲ ਲੱਗਦਾ ਹੈ ਪਤਾ ਹੀ ਨਹੀਂ ਲੱਗਦਾ। ਤੇ ਬੇਟੇ, ਬੇਟੇ ਮੈਂ ਆਪਣੇ ਦੋ ਮੰਗੇ ਹੋਏ ਨਾ ਅਤੇ ਉਹਨਾਂ ਨੇ ਵੀ ਇਹੀ ਗੱਲ ਦੱਸੀ ਹੈ। ਕਿ ਬੇਟੀਆ ਤੁਸੀਂ ਜੇ ਆਉਣਾ ਨਾ ਨੂੰਹ ਨੀ ਬਣਨਾ ਬੇਟੀਆਂ ਬਣ ਕੇ ਰਹਿਣਾ
ਹਾਂਜੀ -ਹਾਂਜੀ।
ਤੁਹਾਨੂੰ ਉਸੇ ਤਰ੍ਹਾਂ ਹੀ ਮਿਲੇਗਾ, ਜਿਸ ਤਰ੍ਹਾਂ ਸਾਨੂੰ ਮਿਲਿਆ ਆ ਹਨਾ ਤੇ ਬਸ ਸਿੱਧਾ ਹੀ ਮਿਲੇਗਾ ਬਸ, ਬਸ ਇਹ ਹੈ ਵੀ ਅਸੀਂ ਸਾਰਾ ਪਰਿਵਾਰ ਜੇ ਬੈਠੇ ਹਾਂ ਰਲ ਕੇ ਸਾਰਿਆ ਨੇ ਖਾਧਾ ਪੀਤਾ ਉਹੀ ਖੁਸ਼ੀ ਹੁੰਦੀ ਅਸਲੀ ਪਰਿਵਾਰ ਦੇ ਵਿੱਚ ਹੈ ਨਾ ਤੇ ਦੇਖੋ ਬੰਨਨੀ ਤੋਂ ਉਹੀ ਇੱਕ ਫੁ ਹਾਂ ਮਜ਼ਾ ਨਹੀਂ ਆਉਂਦਾ ਇਹ ਤੇ ਗੱਲ ਹੈਗੀ ਪਰਿਵਾਰ ਕਹਿੰਦੇ ਕਿਨੂੰ ਨੇ, ਇਹਨੂੰ ਈ ਤੇ ਪਰਿਵਾਰ ਕਹਿੰਦੇ ਨੇ। ਹਾਂ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈ ।ਮੈਨੂੰ ਲੱਗਦਾ ਤੁਹਾਨੂੰ ਵੀ ਪਰਿਵਾਰ ਨਾਲ ਬਹੁਤ ਜ਼ਿਆਦਾ ਲਗਾਓ ਹੈ। ਹੈਨਾ, ਹਾਂ ਚਲੋ ਵਧੀਆ ਜੀ ਵਧੀਆ ਹੋਣਾ ਵੀ ਚਾਹੀਦਾ, ਪਰਿਵਾਰ ਦੇ ਨਾਲ
ਅੱਗੇ ਭੂਆ ਆ ਜਾਂਦੇ ਸੀ। ਅੱਗੇ ਭੂਆ ਰਹਿਣ ਆ ਜਾਂਦੇ ਸੀ, ਹੁਣ ਜਿੱਦਾਂ ਉਹਨਾਂ ਦਾ ਨਾ ਆਈਸ ਕਰ੍ਰੀਮ ਦਾ ਕੰਮ ਹੈਗਾ
ਅੱਛਾ ਜੀ
ਤੇ ਗਰਮੀਆਂ ਚ ਉਹ ਬੀਜ਼ੀ ਰਹਿੰਦੇ, ਫਿਰ ਉਹ ਸਰਦੀਆਂ ਚ ਘੁੰਮਦੇ ਆ
ਹਾਂ
ਜਿੱਦਣ ਬੱਚੇ ਹੁੰਦੇ ਸੀ, ਪਹਿਲੇ ਆ ਜਾਂਦੇ ਸੀ। ਦਸ ਪੰਦਰਾਂ ਦਿਨ ਲਾ ਜਾਂਦੇ ਸੀ, ਹੁਣ ਉਹਨਾਂ ਦਾ ਵੀ ਔਖਾ ਹੋ ਗਿਆ ਆਣਾ।
ਹਾਂ-ਹਾਂ
ਹਾਂਜੀ, ਆਪਾਂ ਚਲਜੀਦਾ ਮਾਮੇ ਵੱਲ, ਆਪਾਂ ਮਾਮੇ ਨੂੰ ਮਿਲ ਆਈਦਾ, ਇਹਨਾਂ ਦੇ ਭੂਆ ਵੱਲ। ਹੋ ਆਈਦਾ।
ਆਹ ਅੱਛਾ ਤੁਹਾਡੇ ਮਾਮੇ ਵੀ ਉੱਥੇ ਹੋਣੇ ਨਾ, ਲੁਧਿਆਣੇ।
ਨਹੀਂ ਮੇਰੇ ਮਾਮਾ, ਮਾਮੇ ਹੋਨੇ ਮੁਕਤਸਰ ਹੈਗੇ ਆ।
ਠੀਕ ਐ, ਠੀਕ
ਸਾਨੂੰ ਬੜਾ ਟਾਈਮ ਲੱਗ ਜਾਂਦਾ, ਆਪਾਂ ਸਵੇਰੇ ਬਹੀਏ ਬੱਸੇ, ਆਪਾਂ ਰਾਤੀ ਜਾ ਕੇ ਪਹੁੰਚ ਚਦੇ ਆ।
ਦੱਸੋ ਖਾਂ, ਚਲੋ ਕੋਈ ਨੀ। ਦਿਲ ਤੇ ਤਾਂ ਵੀ ਕਰਦਾ ਹੀ ਏ ਨਾ।
ਹਾਂਜੀ-ਹਾਂਜੀ, ਤਿੰਨ ਚਾਰ ਦਿਨ ਲਾ ਈ ਦੇ ਆ ਉੱਥੇ ਵੀ।
ਹਾਂ ਆਵੇ ਤੇ ਹਲੇ ਇੱਕ ਦਿਨ ਦਾ ਜਾਣ, ਤੇ ਇੱਕ ਦਿਨ ਦਾ ਆਉਣ ਲੱਗ ਜਾਂਦਾ।
ਹਾਂਜੀ-ਹਾਂਜੀ, ਇੱਕ ਦਿਨ ਜਾਣ ਤੇ ਇੱਕ ਦਿਨ ਆਨ- ਆਨ ਦਾ
ਹਾਂ, ਚਲੋ ਕੋਈ ਗੱਲ ਨਹੀਂ। ਵਧੀਆ, ਮੈਨੂੰ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ। ਤੇ ਪਰਮ, ਹਾਂ ਪਰਮਾਤਮਾ ਕਰੇ ਕਿ ਅੱਗੋਂ ਵੀ ਤੁਹਾਨੂੰ ਬਹੁਤ ਵਧੀਆ ਪਰਿਵਾਰ ਦੇ ਨਾਲ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਵੇ ਤੁਹਾਡਾ।
ਤੁਹਾਡਾ ਵੀ। ਹਾਂਜੀ- ਹਾਂਜੀ। ਓਕੇ ਜੀ। ਸਤਿ ਸ੍ਰੀ ਕਾਲ, ਸਤਿ ਸ਼੍ਰੀ ਕਾਲ।